ਹ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ।
ਵਧੀਆ ਜੀ ਵਧੀਆ ਵਧੀਆ।
ਹੋਰ ਬ ਸਭ ਵਧੀਆ।
ਹਾਂਜੀ ਸਭ ਵਧੀਆ ਵਧੀਆ ਜੀ।
ਹੋਰ ਕੀ ਕਰ ਰਹੇ ਸੀ।
ਬਾਸ ਜੀ ਤੁਸੀਂ ਦੱਸੋ ਕੀ ਕਰ ਰਹੇ ਸੀ।
ਬਸ ਕੁਛ ਨਹੀਂ ਮੈਂ ਤਾਂ ਬੈਠੀ ਸੀਗੀ ਹਾਂ। ਹਮ ਬੱਸ ਹ ਹੋਰ ਸੁਣਾਓ?
ਬਸ ਵਧੀਆ ਤੁਸੀਂ ਦੱਸੋ ਕੀ ਕਰਦੇ ਸੀਂ?
ਬ ਕੁਛ ਨੀ ਬੈਠੀ ਸੀਗੀ ਬਟ ਸੋਚ ਵੀ ਸੀ ਕੀ ਬਣਾਵਾਂ।
ਅੱਛਾ ਅੱਛਾ ਅੱਛਾ ਅੱਛਾ। ਹੋਰ ਕੁਕਿੰਗ ਕੁਕਿੰਗ ਕਰ ਲੈਂਦੇ ਹੋ।
ਹਾਂਜੀ ਹਾਂਜੀ ਵਧੀਆ ਆਪੂ।
ਘ ਚਲੋ ਵਧੀਆ ਤੇ ਸਾਨੂੰ ਆਉਂਦੇ ਆ ਇੱਕ ਕੀ ਘੀ ਏ ਦੀ ਖੀਰ ਕਿਵੇਂ ਬਣਾਈ ਦਾ ਜਾਂ ਉਹਨੂੰ ਹਲਵਾ ਕਹਿੰਦੇ ਬਣਦਾ ਵ ਮੈਂ ਸੁਣਿਆ। ਮੈਂ ਕਿਹਾ ਚ ਟਰਾਈ ਕਰਕੇ ਦੇਖਾ ਹਾਂਜੀ।
ਬਈ ਹਲਵਾ ਤਾਂ ਬਣਾਇਆ ਖੀਰ ਤਾਂ ਨੀ ਕਦੀ ਬਨਾਈ ਹਲਵਾ ਬਣਾਇਆ ਕੀ ਘੀਏ ਇਹਦਾ।
ਹਾਂ ਹਲਵਾ ਈ ਬਣਦਾ ਹਾਂਜੀ।
ਹਾਂਜੀ ਹਾਂਜੀ।
ਪਤਾ ਕੀ ਏ ਓ ਮ, ਜਿਊਟਿਊਬ ਦੇ ਦੇਖ ਤੇ ਲਈ ਦਾ ਕਈ ਵਾਰ ਕਈ ਵਾਰ ਓ ਚੀਜ ਨੀ ਬਾਣਦੀ ਕਈ ਵਾਰ ਕੋਈ ਦਾੱਸ ਨਾ ਤੇ ਜਾਦਾ ਵਦੀਆ ਬਾਣ ਜਾਂਦੀ ਐ।
ਹਾਂਜੀ, ਓ ਈ ਬਸ ਕੀ ਏਨੂੰ ਬਰੀਕ-ਬਰੀਕ ਕਾੱਟ ਕੇ ਨਾ
ਆੱਛਾ ਜੀ।
ਖੋਲ ਕੇ ਚੰਗੀ ਤਰਾ ਵਿਸਲਾ ਦਵਾ ਲੋ।
ਕੱਟਣਾ ਐ ਜਾਂ ਕੱਦੂਕਸ ਕਰਨਾ ਐ?
ਕਾੱਟ ਲੋ ਜੇ ਕੱਦੂ ਕਸ ਕਰ ਲੋੋ, ਏ ਤੇ ਤੁਆਡੀ ਮਾਰਜੀ ਆ ਕੱਟੋਗੇ ਤੇ ਫੇਰ ਓਨੂੰ ਫੇ ਦੇਣਾ ਚੰਗੀ ਤਰਾਂ। ਹਾਂ, ਹਾਂ ਜੇ ਕੱਦੂਕਸ ਕਰੋਗੇ ਫੇਰ ਓ ਏ ਥੋੜਾ ਓ ਬਾਨ ਜਾਂਦੈ। ਕੜਵਾ-ਕਰਵਾ ਜਾ ਹੁੰਦੈ ਨਾ ਤੇ ਕਾੱਟ ਕੇ ਨਾ ਓਨੂੰ, ਓਨੂੰ ਵਿਸਲਾ ਦਵਾ ਲੋ ਚੰਗੀ ਤਰਾਂ।
ਅੱਛਾ ਜੀ।
ਥੋੜਾ ਪਾਣੀ ਪਾ ਕੇ, ਚੀਨੀ ਪਾ ਕੇ ਤੇ ਵਿਸਲਾ ਦਵਾ ਲੋੋ। ਹਾਂ, ਨਾਲ ਈ ਪਾ ਦੋ।
ਅੱਛਾ ਜੀ, ਠੀਕ ਐ।
ਆਪਾਂ ਜਦੋਂ ਚੰਗੀ ਤਰਾ ਗਾਲ ਜੇ ਨਾ ਓਨੂੰ ਫੇ ਦੋ, ਫੇ ਕੇ ਫੇਰ ਦੇਸੀ ਘੇਓ ਪਾ ਕੇ ਦੇਸੀ ਘੇਓ। ਸਾਰਾ ਤੜਕਾ ਲਗਾ ਦੋ ਚੀਨੀ ਵਗੈਰਾ ਚੈੱਕ ਕਰਲੋ ਠੀਕ ਏ ਨੀ ਤੇ ਜੋ ਪਾਣੈ ਤੁਸੀਂ ਡ੍ਰਾਏ ਫ੍ਰੂਟ ਵਗੈਰਾ
ਤੇ ਦੇਸੀ ਘੇਓ ਦੱਸਣਾ ਵਿੱਚ ਈ ਪਾ ਲੀਏ ਕੇ, ਪੈਲੇ ਵੱਖਰੇ ਕੜਾਹੀ ਚ ਪਾਕੇ ਤੇ ਓਂਦੇ ਚ ਫੇਰ ਦਬਾਰਾ ਹਲਵਾ ਪਾਈਏ ਫੇਕੇ?
ਲਗਾਓਗੇ ਨਾ ਓ ਚੰਗੀ ਤਰਾਂ ਰੜੇਗਾ ਨਾ, ਤੇ ਓ ਜਾਦਾ ਸਵਾਦ ਬਨਦੈ। ਦੁੱਦ ਪਾਾਲੋ ਪਾਣੈ ਯਾ ਮਲਾਈ ਪਾਲੋ, ਹਾਂ ਫੇਰ ਓਨੂੰ ਹਾਂ, ਫੇਰ ਵਦੀਆ ਬਨ ਦੈ।
ਠੀਕ ਐ ਜੀ।
ਤੇ ਵਿੱਚ ਡ੍ਰਾਈ ਫ੍ਰੂਟ ਪਾਨੈ, ਹਾਂ।
ਤੇ ਏਂਦੇ ਵਿੱਚ ਤੁਸੀਂ ਪ ਘੀਆ ਪੱਕਾ ਲੈਂਦੇ ਓ ਕਿ ਸੋਫਟ?
ਨਈ ਸੋਫਟ-ਸੋਫਟ ਥੋੜਾ, ਪੱਕਾ ਕੀ ਏ ਤਾਂ ਫੇਰ ਓ ਨਾਂ ਕਦੀ ਗੱਲਦਾ ਨੀ ਏ।
ਅੱਛਾ ਜੀ, ਹੁਣ ਜਿਂਵੇ ਪੇਠਾ ਕਈ ਜਾਂਦੇ ਨਾ ਪੇਠਾ ਮਿੱਠਾ ਬਣਾਂਦੇ ਪ
ਪੇਠੇ ਵਿੱਚ ਓ ਪਾਈ ਆ ਅ ਓ ਕੀ ਕੈਂਦੇ ਨੇ ਖੱਸ-ਖਸ।
ਅੱਛਾ ਜੀ, ਠੀਕ ਏ, ਠੀਕ ਏ ਜੀ ਦੇਖਦੇ ਆਂ ਟ੍ਰਾਈ ਮਾਰ ਕੇ ਕਿਉਂਕਿ ਗਰਮੀ ਐ ਨਾ, ਤੇ ਬਾਰਂ ਦੇਖ ਦੇ ਆਂ।
ਨਈ ਐਨਾਂ ਦਿਨਾਂ ਚ ਈ ਬਨਦੈ ਸਵਾਦ ਬਨਦਾ ਐ, ਪੇਠੇ ਦਾ ਏਦਾ ਬਣਾਓਗੇ ਪੈਠੇ ਨੂੰ ਵੀ ਏਂਜ ਈ ਕਿਰ ਲੋ। ਚੰਗੀ ਤਰਾ ਓ ਕਾਰ ਲੋ ਵਿਸਲਾ ਦਵਾਲੋ ਹਾਂ, ਸਿ਼ਟਾ ਵਗੈਰਾ
ਅੱਛਾ ਜੀ।
ਫਿਰ ਓਂਦੇ ਵਿੱਚ ਫੇਰ ਓਨੂੰ ਵੀ ਦੇਸੀ ਘੇਓ ਖੱਸ-ਖੱਸ ਪਾ ਕੇ ਚੀਨੀ ਚੁਨੀ ਪਾ ਕੇ ਚੰਗੀ ਤਰਾ, ਚੰਗੀ ਤਰ੍ਹਾਂ ਓਨੂ
ਐਂਦੀ ਤਾਂ ਨੀ ਲੋੜ ਜੀ?
ਨਈ ਬਸ ਦੇਸੀ ਘੇਓ ਜਿਵੇਂ ਖੱਸ-ਖੱਸ ਪਾ ਕੇ ਨਾਲ ਈ ਓਨੂੰ ਫੇਯਾ ਹੋਏਆ ਸਾਰਾ ਪੇਠਾ ਪਾਦੋ ਚਿਨੀ ਪਾਲੈ ਕਿ ਦਾੱਸ ਲਾਈ ਜਾਓ ਹੋਜੇ, ਬਾਸ ਲੇਕੀਨ ਓਨੂ ਲਗਦੈ ਕੈਂਦੇ ਨਾ ਬਿ ਓ ਲੱਗਜੇ ਤੇ ਓ ਸਵਾਦ ਨਾੀ ਗਫ੍ਹ ਕੇ।
ਰਗੜ ਕੇ ਅੱਛਾ, ਰੜਾ ਲਰਜੂ ਚੰਗੀ ਬ ਤਰਾਂ।
ਹਾਂ, ਹੋਰ ਸਵਾਦ ਬਣਦੀ ਹਾਂ। ਹਾਂ, ਬੋਹ ਸਵਾਦ ਬਣਨੈ
ਬਣਾ ਕੇ ਦੇਖਣੇ ਆ, ਤੁਹਾਡੇ ਦੱਸੇ ਨਾਲ ਟਰਾਈ- ਟਰਾਈ
ਹਾਂ, ਨਈ ਐ ਤਾਂ ਬੋਹ ਸੌਖਾ ਏ ਤਾ ਬਹੋਤ
ਹਾਂ ਪਤਾ ਕੀ, ਰੋਜ਼- ਰੋਜ਼ ਉਹ ਵੀ ਨਈ ਬਣਾਏ ਜਾਂਦੇ ਜੇ, ਕਸਟਰਡ ਵਗੈਰਾ ਵੀ ਨੀ ਬਣਾਏ ਜਾਂਦੇ।
ਹਜੇ, ਗਾਜਰਾਂ ਦਾ ਉਹ ਜਿਆਦਾ ਉਹ ਉਹਨੂੰ ਟਾਈਮ ਲੱਗਦਾ ਇਹ ਨੂੰ, ਨਾ ਟਾਈਮ ਹਾਂਜੀ ਇਹ ਤਾਂ ਬ
ਜਿਵੇਂ ਤੁਸੀਂ, ਦੱਸ ਰਹੇ ਨਾ ਘਈਏ, ਪੈਠੇ, ਦਾ ਇਵੇਂ ਵੈਸੇ, ਮੈਂ ਗਾਜਰਾਂ ਦਾ, ਬਣਾਉਂਦੀ ਹਾਂ ਜਿਵੇਂ ਕਈ ਵਾਰ ਕੱਦੂ ਕਸ, ਨਹੀਂ ਕੀਤੀਆਂ ਜਾਂਦੀਆਂ ਨਾ ਤੇ ਫੇਰ ਮੈਂ, ਗਾਜਰਾਂ ਕੱਟ ਕੇ
ਉਹ ਕੱਟ ਕੇ, ਫੇਰ ਉਹਨੂੰ ਫੇ ਦਿੰਦੇ ਆ ਹਮ ਮਗਰ ਸਸ ਨਾਲ ਵੀ ਸਵਾਦ ਲਗਦੀਆਂ ਜਿਆਦਾ।
ਹਾਂ ਪਰ ਕੱਦੂ ਕਰਕੇ ਜ਼ਿਆਦਾ ਸਵਾਦ ਲਗਦੀਆਂ ਗਾਜਰਾਂ ਤਾਂ,
ਹੈ ਗਾ ਤੇ ਹੈ ਕੱਦੂ -ਕਸ ਨਾਲ ਜਿਆਦਾ ਸਵਾਦ ਲੱਗਦੀ ਆਂ ਚ ਮਲਾਈ ਮ ਹ ਬੌਹਤ ਸਵਾਦ ਬਣਦੀਆਂ।
ਹਾਂਜੀ -ਹਾਂਜੀ ਗਰਮੀ ਬੜੀ ਹੋਏਗੀ ਇਹਦੇੇ
ਹਾਂਜੀ, ਕੀ ਇਹਦਾ ਗਰਮੀ ਅੱਜ ਤੱਕ। ਘੀਏ, ਦਾ ਰਾਇਤਾ ਪਾ ਕੇ ਖਾਓ, ਉਹ ਬਹੁਤ ਵਧੀਆ ਓਬਲੇ ਆਲੂ ਪਾ ਲੋ, ਅਹ ਦਹੀਂ ਵਿੱਚ, ਥੋੜ੍ਹੀ ਜਿਹੀ ਚੀਨੀ ਪਾ ਲੋ, ਪਹਿਲੇ ਚੀਨੀ ਪਾ ਕੇ ਫੇਰ ਏਦਾ ਰਹਿਤਾ ਪਾਉਂ, ਵਿੱਚ ਆਲੂ ਪਾ ਲੋ ਵਿਚ ਆ ਹਾਂਜੀ, ਜੀਰਾ ਭੁੰਨ ਕੇ ਉਹਨੂੰ, ਕੁਟ ਕੇ ਤੇ ਉਹ ਪਾਓ, ਫਿਰ ਕਾਲੀ ਮਿਰਚ ਪਾਓ ਨਮਕ, ਪਾਓ ਉਹ ਬਹੁਤ। ਹਾਂ।
ਹਾਂ ਵਿੱਚ ਭੁੰਨਿਆ ਜੀਰਾ ਹਾਂ, ਮੈਂ ਤਾਂ ਕਈ ਵਾਰ ਨਾ ਪੁਦੀਨਾ ਵੀ ਪਾ, ਦੇਣੇ ਵੇਖੋ ਪਦੀਨੇ ਦਾ ਪਾਊਡਰ ਜਿਹਾ ਪਿਆ ਹੋਇਆ, ਮੈਂ ਤਾਂ ਉਹ ਵੀ ਪਾ ਦਿੰਨੀਂ ਆ। ਕਿਉਂਕਿ, ਪੁਦੀਨਾ ਵੀ ਠੰਡਾ ਹੁੰਦਾ, ਬੜਾੜ ਪਤਾਂ ਮੈਂ ਦੋ, ਤਿੰਨ- ਚਾਰ ਵਾਰ ਪਾ ਚੁੱਕੀ ਆ ਗਰਮੀਆਂ ਚ ਤੇ ਬੱਚੇ ਖਾਂਦੇ ਨਈ ਨਾ, ਤੇ ਫੇਰ ਕਈ ਵਾਰ ਤਾਂ, ਖਾ ਲੈਂਦੇ ਆ।
ਰਇਤਾ ਵਗੈਰਾ, ਤਾਂ ਖੁਸ਼ ਹੋ ਕੇ ਖਾਂਦੇ ਨੇ, ਓਹੀ ਸਵਾਦ, ਲਗਦੀ ਜਿਆਦਾ ਹਮ।
ਪਿਆ ਹੁੰਦਾ ਨਾ, ਫਿਰ ਸਾਰੇ ਜਾਣੇ ਖਾਣ, ਫਿਰ ਦਿਲ ਕਰਦਾ ਵੀ ਬਣਾਓ ਸਭ ਕੁਛ।
ਆ ਇਹ ਤਾਂ ਹੈ ਹੀ ਹੈ, ਹਾਂ ਗਰਮੀ। ਕਈ ਵਾਰ ਕੋਈ ਸੁੱਕੀ ਸਬਜ਼ੀ ਆ, ਚਲੋ ਉਹਦੇ ਨਾਲ ਰਾਇਤਾ, ਬਣਾ ਲਿਆ ਸਾਡੇ- ਸਾਡੇ ਘਰ। ਹਾਂਰਾਇਤੇ ਨਾਲ ਰੋਟੀ ਵੀ ਖਾ ਲੈਂਦੇ ਨੇ ਕੋਈ ਖੁਸ ਹੋ ਕੇ।
ਨਹੀਂ ਖਾ ਲੈਂਦੇ, ਸਾਡੇ ਵੀ ਘਰਦੇ, ਕਈ ਵਾਰ ਦਹੀਂ ਭਲੇ ਲੈ ਆਣਗੇ।
ਹਾਂ -ਹਾਂ ਉਦੇ ਨਾਲ ਵੀ ਰੋਟੀ ਖਾ ਲੈਣ ਗੇ। ਉਹ ਨਾ, ਇਹਦੇ ਨਾਲ ਹੀ ਖਾ ਲੈਣਗੇ?
ਹਾਂਜੀ, ਹੋਰ।
ਹਮ।
ਕਰ ਲਈ ਰਾਤ ਰੋਟੀ, ਕਰ ਲਈ ਖਾਣੇ ਦੀ ਤਿਆਰੀ।
ਬਸ ਉਓਹੀ ਸੋਚ ਰਹੀ ਸੀ, ਕੀ ਬਣਾਵਾਂ ਪੁੱਛਣੀ ਹਾਂ ਬਾਕੀ ਮੇਰੀ ਤੇ ਥੋੜੀ ਬਹੁਤੀ ਸਬਜ਼ੀ ਪਈਏ ਜੇ ਕਹਿਣਗੇ, ਉਹ ਖਾਣੀ ਉਹ ਖਾ ਲੈਣ ਗੇ ਜਿਵੇਂ ਕਹਿਣਗੇ ਦੇਖਦੇ ਆ। ਹਾਂਜੀ, ਪਈ ਸੀ ਬਣਾਈ ਸੀਗੀ ਸਵੇਰੇ ਹਮ- ਹਮ। ਹੋਰ ਸਾਡੇ ਤਾਂ, ਰਾਜਮਾਂ ਵਗੈਰਾ ਵੀ ਖੁਸ਼ ਹੋ ਕੇ ਖਾਂਦੇ ਬੱਚੇ, ਉਹ ਬਣਾ ਲਈਦਾ। ਹਾਂ, ਇਹ ਨਾ ਹੂੰ ਹੋਰ ਹੋਰ ਵਧੀਆ ਜੀ, ਸਭ ਵਧੀਆ, ਹਾਂਜੀ ਹੂੰ। ਉਹੀ ਹੈ, ਬਸ ਆ ਵਧੀਆ, ਹੂੰ। ਚਿਕਨ ਵਗੈਰਾ, ਖਾ ਲੈਂਦੇ ਖੁਸ਼ ਹੋ ਕੇ, ਉਹ ਬਣਾ ਲਈਦਾ ਕਦੀ ਕਦੀ ਚਿਕਨ ਫਰਾਈ, ਕਰ ਲਈਦਾ।